ਹੈਲੋ ਕੀ ਕਰ ਰਹੇ।
ਸਤਿ ਸ਼੍ਰੀ ਅਕਾਲ, ਕਿਵੇਂ ਆ।
ਵਧੀਆ ਤੁਸੀਂ ਦੱਸੋ।
ਬਸ ਵਧੀਆ ਹੋਰ ਕੀ ਕਰਦੇ ਸੀ।
ਕੁਛ ਨਹੀਂ ਖਾਣਾ ਖਾ ਕੇ ਹਟੇ ਸੀ।
ਅੱਛਾ ਖਾ ਲਿਆ।
ਹਾਂਜੀ ਤੁਸੀਂ ਖਾ ਲਿਆ।
ਹਾਂਜੀ, ਹਾਂਜੀ ਖਾ ਲਿਆ ਕੀ ਬਣਾਇਆ ਸੀ।
ਅਸੀਂ ਆਲੂ ਪਕੌੜੇ।
ਠੀਕ ਆ।
ਹਾਂਜੀ ਤੁਸੀਂ ਕਾਦੇ ਨਾਲ ਖਾਧੀ।
ਅਸੀਂ ਬਣਾਈ ਸੀ ਦਾਲ ਹਰੀ ਮੂੰਗੀ।
ਠੀਕ ਆ।
ਹੋਰ ਕੋਈ ਨਵੀਂ ਡਿਸ਼ ਨਹੀਂ ਬਣਾਈ। ਹੈਲੋ। ਹੈਲੋ। ਹੈਲੋ।
ਹਾਂਜੀ।
ਮੈਂ ਕਿਹਾ ਕੋਈ ਨਵੀਂ ਡਿਸ਼ ਨਹੀ ਬਣਾਈ।
ਨਹੀਂ ਹਾਲੇ ਤੋਂ ਨੀ ਬਣਾਈ। ਤੁਸੀਂ ਨਹੀ ਬਣਾਈ ਕੋਈ।
ਮੈਂ ਤਾਂ ਬਣਾ-ਬਣਾ ਵੇਖਦੀ ਰਹਿੰਦੀ ਹਾ ਬਹੁਤ ਤੇ ਮੈਂ ਇੱਕ ਦਿਨ ਬਣਾ ਕੇ ਦੇਖੇ ਸੀ। ਸੂਜੀ ਦੇ ਰਸਗੁੱਲੇ ਸੂਜੀ ਨੂੰ ਮਤਲਬ ਵਧੀਆ ਬਣੇ ਸੀ ਪਰ ਥੋੜੇ ਮਤਲਬ ਫਸਟ ਟਾਇਮ ਬਣਾਏ ਸੀ ਨਾ। ਥੋੜਾ ਜਹਾ ਇੰਨਾ ਨੀ ਮਤਲਬ ਓਦਾਂ ਵਧੀਆ ਬਣ ਗਏ ਸੀਗੇ ਸੂਜੀ ਨੂੰ ਉਹ ਕਰਕੇ ਮਤਲਬ ਥੋੜਾ -ਥੋੜਾ ਉਹਦੇ ਵਿੱਚ ਤੇਲ ਪਾ ਕੇ ਉਹਨੂੰ ਗੁੰਨ ਕੇ ਤੇ ਓਦੇ ਤੇ ਉਹਦੇ ਛੋਟੇ ਛੋਟੇ। ਬਾਊਲ ਬਣਾ ਲਏ, ਬਾਊਲ ਬਣਾ ਕੇ ਫਿਰ ਉਹਨੂੰ ਮਤਲਬ ਕਿ ਉਹਦੇ 'ਚ ਤੇਲ 'ਚ ਉਹ। ਫਰਾਈ ਜੇ ਕਰ ਲਏ। ਬਰਾਊਨ- ਬਰਾਊਨ ਕਰ ਲਏ। ਉਸ ਤੋਂ ਬਾਅਦ ਮਤਲਬ ਚਾਸ਼ਨੀ ਬਣਾ ਕੇ ਬੱਸ ਉਹਨੂੰ ਚਾਸ਼ਨੀ ਵਿੱਚ ਰੱਖ ਤ। ਤੇ ਉਹ ਬਣ ਗਏ ਵਧੀਆ। ਹੁਣ ਮੈਂ ਗੋਲ ਗੱਪੇ ਬਣਾ ਕੇ ਦੇਖਣੇ ਸੂਜੀ ਦੇ।
ਆਹ! ਸੂਜੀ ਹੀ ਪੈਂਦੀ ਹੈ ਇਕੱਲੀ।
ਸੂਜੀ ਪੈਂਦੀ ਕੱਲੀ? ਹੋਰ ਵੀ ਮੈਨੂੰ ਲੱਗਦਾ ਨਹੀਂ ਬੇਡਾਂ ਦੇ। ਬ੍ਰੇਡਾਂ ਦੇ ਅਲੱਗ ਬਣ ਜਾਂਦੇ ਆ ਇਕੱਲੇ ਬ੍ਰੇਡਾਂ ਦੇ ਬਣਾਉਣੇ ਹੋਣ ਤਾਂ। ਬਰੈਡਾਂ ਦੇ ਗੋਲ ਗੱਪੇ ਵੀ ਬਣ ਜਾਂਦੇ ਆ ਉਹਨਾਂ ਨੂੰ ਉਹ ਮਤਲਬ ਉਹ ਕਰਕੇ। ਗ੍ਰੈਂਡ ਕਰਕੇ।
ਠੀਕ ਹੈ। ਹੋਰ ਤੁਸੀਂ ਕੀ ਬਣਾਉਣੇ ਸੀ?
ਕੇ ਦੇਖਿਆ।
ਅਸੀਂ ਪਾਸਤਾ ਬਣਾਇਆ ਸੀ।
ਅੱਛਾ, ਪਾਸਤਾ ਚਲੋ ਇਜ਼ੀ ਆ ਹਨਾ।
ਹਾਂਜੀ, ਹੋਰ ਅਸੀਂ ਇੱਕ ਦਿਨ ਬ੍ਰੈਡ ਵਗੈਰਾ ਬਣਾਏ ਸੀਗੇ। ਜਿਵੇਂ ਪਟੈਟੋ ਕਰਕੇ ਮੈਸ਼। ਬੋਇਲ ਕਰਕੇ ਮੈਸ਼ ਕਰਕੇ ਵਿੱਚ ਉਹਦੇ ਬ੍ਰੈਡ ਪਾ ਕੇ। ਉਹਨੂੰ ਸਾਰਾ ਮਿਕਸ ਕਰਕੇ ਫਿਰ ਉਹਦੇ ਜਿੱਦਾਂ ਦੇ ਵੀ ਆਪਾਂ ਪੀਸ ਰੱਖ। ਰੱਖਣੇ ਆ ਗੋਲ ਜਾਂ ਕੋਈ ਹੋਰ ਸ਼ੇਪ ਦੇਣੀ ਉਹ ਦੇ ਕੇ ਉਹਨੂੰ ਫਰਾਈ ਕਰ ਲਿਆ ਸੀ। ਹਾਂਜੀ, ਉਹ ਵੀ ਬੜੇ ਵਧੀਆ ਬਣੇ ਸੀ।
ਠੀਕ ਹੈ ਮੈਂ ਕਿਹਾ ਚੱਲ ਕੋਈ ਨਵੀਂ ਡਿਸ਼ ਬਣਾਈ ਹੋਊਗੀ ਤਾਂ ਮੈਂ ਪੁੱਛਦੀ ਹਾਂ। ਫਿਰ ਮੈਂ ਵੀ ਟਰਾਈ ਕਰੂੰਗੀ ਮੈਂ ਤਾਂ ਹੁਣ।
ਤੋਂ ਕੋਈ ਬਣਾਈ ਆ ਤਾਂ।
ਮੈਂ ਤਾਂ ਹੁਣ ਆਪ ਮੈਂ ਤੇਰੇ ਤੋਂ ਪੁੱਛ ਰਹੀ ਸੀ ਮੈਂ ਤਾਂ ਹੁਣ ਬਣਾ ਕੇ ਦੇਖੂਗੀ। ਸੂਜੀ ਦੇ ਗੋਲ ਗੱਪੇ ਬਣਾ ਕੇ ਦੇਖੂੰਗੀ ਘਰੇ।
ਤੁਸੀਂ ਦੇ ਰੈਸਿਪੀ ਦੇਖੀ ਹੈ ਕਿਤੋਂ?
ਮੈਂ ਦੇਖੀ ਆ, ਹਾਂ ਮੈਂ ਯੂਟਿਊਬ ਤੋਂ ਦੇਖੀ ਸੀ ਮੈਂ ਕਿਹਾ ਚਲੋ ਮੈਂ ਬਣਾ ਕੇ ਦੇਖੀ। ਉਹੀ ਬਟ ਹਜੇ ਬਣਾਈ ਤਾਂ ਨੀ ਗ ਟਰਾਈ ਕਰਾਂਗੇ ਇੱਕ ਵਾਰੀ। ਕਿੱਦਾਂ ਦੇ ਬਣਦੇ ਆ।
ਟੀ ਬਣਨਗੇ।
ਹਾ -ਹਾ ਸੂਜੀ ਦੇ ਵੀ ਬਣਾ ਸਕਦੇ ਹਾਂ। ਆਟੇ ਦੀ ਵੀ ਬਣਾ ਸਕਦੇ ਆਪਾਂ।
ਹਾਂਜੀ ਠੀਕ ਹੈ।
ਸੂਜੀ ਦੇ ਵਧੀਆ ਲੱਗਦੇ ਆ ਵੈਸੇ ਆਟੇ ਨਾਲੋਂ ਜ਼ਿਆਦਾ। ਹੈਲੋ ਹੈਲੋ
ਹਾਂਜੀ
ਹਾਂਜੀ ਹੈਲੋ।
ਆਵਾਜ਼ ਨਹੀ ਆਉਂਦੀ?
ਆਵਾਜ਼ ਨਹੀ ਆ ਰਹੀ ਸੀ। ਹੁਣ ਆ ਰਹੀ ਆ ਨੈਟਵਰਕ। ਦੀ ਪ੍ਰੋਬਲਮ ਹੋ ਰਹੀ ਹੈ।
ਹਾਂਜੀ
ਹੋਰ ਸੁਣਾਓ ਹੋਰ, ਹੋਰ ਕੋਈ ਗੱਲਬਾਤ?
ਹੋਰ ਬਸ ਵਧੀਆ, ਹੁਣ ਫ੍ਰੀ ਹੁੰਦੇ ਆ ਹੁਣ ਨਵ ਵਖ। ਵੇਖਾਂਗੇ ਕੋਈ ਨਵੀਂ ਡਿਸ਼ ਬਣਾ ਕੇ।
ਹਾਂ, ਹਾਂ ਫੇਰ ਮੈਨੂੰ ਵੀ ਦੱਸਿਓ। ਮੈਂ ਵੀ ਕੁਛ ਦੇਖੂੰਗੀ ਫਿਰ ਮੈਂ ਦੱਸੂਗੀ।
ਠੀਕ ਹ।
ਹਮ ਮੈਂ ਤਾਂ ਮੈਂ ਕਿਹਾ ਚਲੋ ਹੁਣ ਗੋਲ ਗੱਪੇ ਹੀ ਦੇਖਾਂਗੇ ਇਹ ਦੇਖੀ ਸੀ ਮੈਂ ਕਿਹਾ ਸੂਚੀ ਪਈ ਆ। ਗੋੜ ਗੱਪੇ ਬਣਾ ਕੇ ਦੇੇਖਦੇ ਹਾ।
ਹਾਂਜੀ।
ਪੋਹਾ ਵਗੈਰਾ ਤਾਂ ਮਤਲਬ ਪਾਸਤਾ ਵਗੈਰਾ ਤਾਂ ਚਲੋ ਬਣਾ ਲਈਦਾ ਵਾ। ਤਾਂ ਬੱਚਿਆਂ ਨੂੰ ਬਣਾ ਕੇ ਦੇ ਦਈਦਾ ਤਾਂ ਹਾਂ ਖਾਣੇ ਰਹਿਣੇ ਈਜ਼ੀ ਬਣ ਜਾਂਦਾ ਨਾਲੇ ਹੋਰ
ਹੋਰ ਵਧੀਆ ਜੀ।
ਹੋਰ ਦੱਸੋ ਕੋਈ ਗੱਲਬਾਤ।
ਬਸ ਵਧੀਆ ਤੁਸੀਂ ਦੱਸੋ।
ਬਸ ਵਧੀਆ।
ਕੋਈ ਨਵੀਂ ਡਿਸ਼ ਸੋਚੋ ਫੇਰ ਆਪਾਂ ਬਣਾਈਏ ਹੁਣ ਤਾਂ ਛੁੱਟੀ ਆਂ ਵਾ ਨਵੀਆਂ ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖ ਲਈਏ।
ਹਾਂਜੀ ਸ਼ੇਕ ਵਗੈਰਾ ਬਣਾਵਾਂਗੇ ਹੁਣ ਕੋਈ ਵਧੀਆ ਜੇ ਜਿਵੇਂ ਚੋਕਲੇਟ ਵਗੈਰਾ ਜਾਂ ਆਈਸ ਕਰ੍ਰੀਮ ਹਨਾ ਘਰੇ ਬਣਾ ਕੇ ਦੇਖਾਂਗੇ ਹੋਮਮੇਡ ਹੁਣ।
ਹੂੰ ਹੂੰ ਮੈਂ ਵੀ ਇਹ ਕੱਲ ਦੇਖ ਰਹੀ ਸੀ ਮੈਂ ਕਿਹਾ ਮਿਲਕ ਆਈਸ ਕਰ੍ਰੀਮ ਮਿਲਕ ਤਾਂ ਵੈਸੇ ਆਈਸ ਕਰ੍ਰੀਮ ਇਹ ਤਾਂ ਈਜ਼ੀ ਹੈ ਬਣਾ ਕੇ ਵੇਖਾਂਗੇ ਘਰੇ ਤੇ ਸ਼ੇਕ ਸ਼ੂਕ ਤੇ ਚਲੋ ਆਪਾਂ ਮੈਂਗੋ ਸ਼ੇਕ ਬਨਾਨਾ ਸ਼ੇਕ ਏਦਾਂ ਹਨਾ ਓਟਸ ਵਗੈਰਾ ਪਾ ਕੇ ਬਣਾ ਲੈਂਦੇ ਆ ਬਨਾਨਾ ਸ਼ੇਕ ਵਗੈਰਾ
ਜਾਂ ਚੋਕਲੇਟ ਵਗੈਰਾ ਜਾਂ ਉਹ ਕਸਟਰਡ ਵਗੈਰਾ ਪਾ ਕੇ
ਹੂੰ ਹੂੰ ਕਸਟਰਡ ਮੈਂ ਬਣਾ ਕੇ ਦੇਖੀ ਸੀ ਇੱਕ ਦਿਨ ਕਸਟਰਡ ਵਾਲੀ ਆਈਸ ਕਰ੍ਰੀਮ ਬਟ ਥੋੜਾ ਜਿਹਾ ਬਣੀ ਨੀ ਸੀਗੀ ਮਤਲਬ ਥੋੜਾ ਥੋੜਾ ਟਾਈਮ ਫਰਿਜ ਚ ਰੱਖਿਆ ਸੀਗਾ ਫਿਰ ਉਹਨੂੰ ਕੱਢ ਲਿਆ ਸੀ ਥੋੜੀ ਹਜੇ ਬਣਨ ਵਾਲੀ ਸੀ। ਫਿਰ ਅਸੀਂ ਓਦਾਂ ਹੀ ਖਾਗੇ।
ਅੱਛਾ ਹਾਂ ਕਿੰਨਾ ਕੁ ਟਾਈਮ ਇਹਨਾਂ ਨੂੰ ਰੱਖਣਾ ਪੈਂਦਾ ਏ।
ਇਹ ਫਰਿੱਜ ਚ ਮਤਲਬ ਕਿ ਸਾਰਾ ਦਿਨ ਹੀ ਰੱਖਣਾ ਪੈਂਦਾ ਵਾ ਫੇਰ ਹੀ ਉਹ ਮਤਲਬ ਪ੍ਰਰੋਪਰ ਬਣਦੀ ਆ।
ਹਾਂਜੀ ਇਹਦੀ ਮਤਲਬ ਕਿੱਦਾਂ ਇਹਦੀ ਕੋਈ ਰੈਸਿਪੀ ਹਾਂਜੀ ਰੈਸਪੀ ਦੱਸਿਓ।
ਹੂੰ ਹੂੰ ਇਹਦੀ ਇਹਦੇ ਵਿੱਚ ਮਤਲਬ ਦੁੱਧ ਨੂੰ ਉਬਾਲ ਕੇ ਵਿੱਚ ਚੀਨੀ ਪਾ ਕੇ ਵਿੱਚ ਆਪਾਂ ਥੋੜਾ ਜਿਹਾ ਕਸਟਡ ਪਾਊਡਰ ਦੁੱਧ ਗਰਮ ਦੁੱਧ ਚ ਮਿਕਸ ਕਰ ਲੈਣਾ ਪਹਿਲਾਂ ਥੋੜੇ ਜੇ ਨੂੰ ਇੱਕ ਚਮਚ ਨੂੰ ਤੇ ਥੋੜੇ ਜਿਹੇ ਦੁੱਧ ਚ ਫੇਰ ਉਹ ਗਰਮ ਦੁੱਧ ਚ ਪਾ ਪਾ ਕੇ ਮਤਲਬ ਉਹਨੂੰ ਹਿਲਾਏ ਜਾਣਾ ਹਿਲਾਈ ਜਾਣਾ। ਜਿੰਨਾ ਚਿਰ ਉਹ ਹਾਰਡ ਜਾ ਨੀ ਹੁੰਦਾ ਕ੍ਰੀਮੀ ਜਾ ਨੀ ਬਣਦਾ ਓਨਾ ਟਾਈਮ ਇਹਨੂੰ ਹਿਲਾਈ ਜਾਣਾ ਵਾ ਹਲਕੀ ਮਤਲਬ ਹਲਕੀ ਅੱਗ ਤੇ ਫੇਰ ਜਦੋਂ ਥੋੜਾ ਜਿਹਾ ਮਤਲਬ ਥਿਕ ਜਿਹਾ ਹੋ ਗਿਆ ਉਦੋਂ ਆਪਾਂ ਲਾ ਕੇ ਠੰਡਾ ਹੋ ਗਿਆ ਜਦੋਂ ਦੋ ਮਤਲਬ ਜਿਹੜੇ ਵੀ ਬਰਤਨ ਚ ਆਪਾਂ ਜਿਹਦੇ ਚ ਵੀ ਆਈਸ ਕ੍ਰੀਮ ਬਣਾਉਣੀ ਉਹਦੇ ਚ ਪਾ ਕੇ ਠੰਡਾ ਹੋ ਗਿਆ ਹੋ ਗਿਆ ਜਦ ਫਰਿੱਜ ਚ ਰੱਖ ਦੇਣਾ। ਉਸ ਤੋਂ ਬਾਅਦ ਜਦੋਂ ਪ੍ਰੋਪਰ ਉਹ ਬਣ ਆਪਾਂ ਕਸਟਡ ਦੀ ਮੈਂ ਬਣਾ ਕੇ ਦੇਖੀ ਸੀ ਇਕੱਲੀ ਫਲੇਵਰ ਵੀ ਆਪਾਂ ਐਡ ਕਰ ਸਕਦੇ। ਉਹ ਵਨੀਲਾ ਫਲੇਵਰ ਹੀ ਹੁੰਦਾ ਕਾਸਟਰਡ ਉਹਦੀ ਬਣਾਲੀ ਸੀ ਹੂੰ। ਉਹਦੀ ਬਣਾ ਕੇ ਦੇਖੀ ਸੀ ਵਧੀਆ ਬਣ ਗਈ ਸੀਗੀ ਬਟ ਮਤਲਬ ਜ਼ਿਆਦਾ ਟਾਈਮ ਅਸੀਂ ਰੱਖੀ ਨੀਗੀ ਫੇਰ ਪਹਿਲਾਂ ਹੀ ਕੱਢ ਕੇ ਖਾ ਲਈ ਸੀਗੀ। ਤਾਂ ਹੀ ਨਹੀਂ ਫਿਰ ਜ਼ਿਆਦਾ ਓ ਕਰੀ। ਉੱਪਰ ਆਪਾਂ ਫਰੂਟਸ ਦੂਜੇ ਡਰਾਈ ਫਰੂਟਸ ਵਗੈਰਾ ਪਾ ਕੇ ਲੋਨ ਸਰਵ ਕਰ ਸਕਦੇ ਹਾਂ। ਹੈਲੋ, ਹੈਲੋ। ਹੈਲੋ ਹੈਲੋ